ਹੈਲੋ।
ਹਾਂਜੀ, ਸਸ ਰੀ ਕਾਲ ਮੈਮ ਜੀ।
ਹੈਲੋ।
ਹੈਲੋ।
ਹੈਲੋ, ਹਾਂਜੀ ਕਿਵੇਂ ਓ ਜੀ?
ਠੀਕ ਆਂ ਜੀ, ਨਮਸਤੇ ਮੈਡਮ ਜੀ।
ਨਮਸਤੇ ਜੀ।
ਕਿਵੇਂ ਓ ਜੀ?
ਠੀਕ ਠਾਕ, ਵਧੀਆ ਜੀ, ਤੁਹਾਡਾ ਦੱਸੋ।
ਠੀਕ ਆ ਜੀ, ਵਧੀਆ ਹੋਰ ਕੀ ਕਰੀ ਜਾਨੇ ਓ?
ਕੁਛ ਨੀ, ਬਸ ਜੀ ਹੁਨ ਚਾ-ਚੂ ਬਣਾਈ ਹੈਗੀ ਆ ਹੁਨ।
ਹਾਂਜੀ।
ਹੋਰ, ਹਾਂਜੀ-ਹਾਂਜੀ ਸਭ ਠੀਕ ਠਾਕ, ਵਧੀਆ ਐ ਜੀ।
ਚਲੋ ਵਧੀਆ ਐ ਜੀ।
। ਹੋਰ ਕੀ ਚੱਲ ਰੇਯਾ ਐ?
ਕੁੱਝ ਨੀ ਬਸ, ਅਸੀਂ ਹੁਨ ਚਾਹ ਚੂ ਪੀਤੀ ਐ ਜੀ।
ਅੱਛਾ ਜੀ, ਬੱਚੇ ਆ ਗਏ ਸਕੂਲੋਂ?
ਹਾਂਜੀ ਬਾਰਾਂ ਸਾਢੇ ਬਾਰਾਂ ਹੋ ਜਾਂਦੀ ਹੈ ਉਹਨਾਂ ਨੂੰ ਛੁੱਟੀ ਤਾਂ
ਅੱਛਾ ਫੇਰ ਉਹਨਾਂ ਨੂੰ ਖਾਣਾ ਸਕੂਲ ਚ ਮਿਲ ਜਾਂਦਾ, ਕਿਵੇਂ ਉਹਨਾਂ ਨੂੰ?
ਨਹੀਂ ਜੀ, ਟਿਫਿਨ ਲੈ ਕੇ ਜਾਂਦੇ ਆ ਘਰੋਂ।
ਨਹੀਂ ਮਤਲਬ ਪ੍ਰਾਇਮਰੀ ਸਕੂਲ ਚ ਨਹੀਂ ਮਿਲਦਾ, ਕਿ ਕਿਹੜੇ ਸਕੂਲ 'ਚ ਪੜ੍ਹਦੇ ਆ ਬੱਚੇ?
ਐ ਇੰਗਲਿਸ਼ ਮੀਡੀਅਮ ਸਕੂਲ 'ਚ ਪੜ੍ਹਦੀ ਐ ਜੀ।
ਅੱਛਾ-ਅੱਛਾ।
ਪ੍ਰਾਈਵੇਟ ਸਕੂਲਸ 'ਚ ਪੜਦੇ ਐ ਜੀ।
ਅੱਛਾ, ਨਹੀਂ ਸਰਕਾਰੀ ਵਿੱਚ ਦਾ ਨਾ, ਖਾਣਾ ਮਿਲਦਾ ਨਾ।
ਹਾਂਜੀ ਸਰਕਾਰੀ ਚ ਤਾਂ ਮਿਲਦਾ ਹੈਗਾ
ਅੱਛਾ
ਪ੍ਰਾਈਵੇਟ ਚ ਤੈਨੂੰ ਮਿਲਦਾ ਫਿਰ ਨਾਲ ਹੀ ਦਿਨ ਨ ਹੈਗੇ ਪਾ ਕੇ ਟਿਫਨ ਚ ਪੈਕ ਕਰਦੇ ਕਿੰਨੇ ਹੈਗੇ ਆ ਹੁਣ ਤਾਂ ਸਾਢੇ ਬਾਰਾਂ ਹੋ ਜਾਂਦੀ ਹੈ ਛੁੱਟੀ ਪਰ ਸਵੇਰੇ ਜਲਦੀ ਲੱਗ ਨਾ ਸਕੂਲ ਸਾਢੇ ਸੱਤ ਲੱਗ ਜਾਂਦਾ ਹੈਗਾ
ਅੱਛਾ ਜ
ਹਾਂਜੀ
ਹੋਰ ਕਿਵੇਂ ਚਲਦਾ ਖੇਤੀਬਾੜੀ ਦਾ
ਹਾਂਜੀ ਵਧੀਆ ਚੱਲਦੀ ਹੈ ਤੇ ਜੀ
ਹੂੰ
ਹਾਂ ਸਕੂਲ ਚ ਤਾਂ ਅੱਜ ਕਲ ਗਰਮੀ ਬਹੁਤ ਹੈਗੀ ਹੈ ਨਾ। ਸਕੂਲ ਬੱਚੇ ਜਾਂਦੇ ਤਾਂ ਹੈਗੇ ਆ ਪਰ ਬਹੁਤ ਔਖਾ ਹੈਗਾ ਲਾਈਟ ਚਲੀ ਜਾਂਦੀ ਹੈ। ਫਰ ਤਾਂ
ਗਰਮੀ ਤਾਂ ਬਹੁਤ ਹੈਗੀ ਹੈ, ਬੱਚਿਆਂ ਨੂੰ ਲੈ ਕੇ ਤੇ ਛੱਡਣਾ ਚ ਪਹਿਲਾਂ ਛੱਡ ਕੇ ਆ ਫਿਰ ਲੈ ਕੇ ਆਉ ਉਹਨਾਂ ਨੂੰ।
ਹਾਂਜੀ। ਗਰਮੀ ਤਾਂ ਬਹੁਤ ਹੈਗੀ ਹੈ, ਕੀ ਕਰੇ ਘਰੇ ਵੀ ਬਹੁਤ ਤੰਗ ਕਰਦੇ ਹੈਗੇ ਛੁ
ਕਰਦੇ ਆ ਬੱਚੇ ਘਰੇ ਤੰਗ ਹੁਣ।
ਹੋ ਸਾਰਾ ਦਿਨ ਸਕੂਲ ਆ ਤਾਂ ਟਾਈਮ ਹੀ ਤਾਂ ਹੈਗਾ, ਚੱਲ ਦੋ ਘੰਟੇ ਦਾ।
ਹਾਂ ਇਵੇਂ ਤਾਂ ਹੈ ਹੀ।
ਹਾਂਜੀ।
ਹੋਰ ਜੀ।
ਹੋਰ ਵਧੀਆ ਜੀ।
ਅੱਛਾ। ਖੇਤੀਬਾੜੀ ਚ ਕੀ ਚੱਲ ਰਿਹਾ ਹੁਣ।
ਕੁੱਝ ਨੀ ਸੀ ਬਾਗ ਲਾਇਆ ਬਸ ਜ ਕੁਛ ਨਹੀਂ ਬੀਜਿਆ ਹੋਇਆ ਜੀ।
ਹਾਂਜੀ ਹੋਰ ਤੁਹਾਡੇ ਇੱਧਰ ਕੋਈ ਪੰਜਾਬ ਆਪਣੇ ਪੰਜਾਬੀ ਵਿੱਚ ਕਿਹੜੇ ਕਿਹੜੇ ਤਿਉਹਾਰ ਮਨਾਉਂਦੇ ਹੈਗੇ ਆ ਆਪਾਂ ਇੱਧਰ
ਹਾਂਜੀ ਸਾਡੇ ਤਾਂ
ਜਾਂਦੀ ਹੁੰਦੀ ਅੰਮ੍ਰਿਤਸਰ
ਹਾਂਜੀ, ਹਾਂਜੀ ਗਏ ਹੋਇਆ ਜੀ।
ਅੱਛਾ ਜੀ।
ਕਈ ਵਾਰੀ ਗਈ ਹੋਈ ਏ
ਕਿਵੇਂ ਵਧੀਆ ਗੁਰਦੁਆਰਾ
ਹਾਂਜੀ ਬਹੁਤ ਵਧੀਆ ਹੈਗਾ, ਗੁਰਦੁਆਰਾ ਤਾਂ ਬਹੁਤ ਸੋਹਣਾ ਹੈਗਾ ਹੈ, ਵੇਖਣ ਵਾਲੀ ਚੀਜ਼ ਹੈਗੀ ਆ ਬਹੁਤ ਸੋਹਣਾ ਹੈ।
ਅਛਾ ਪਰਿਵਾਰ ਸਮੇਤ ਜਾ ਕੇ
ਹਾਂਜੀ।
ਪਰਿਵਾਰ ਸਮੇਹ ਤੇ ਗਏ ਸੀਗੇ ਦੇਖਣ ਖਾਤਰ।
ਹਾਂਜੀ।
ਅੱਛਾ ਜੀ।
ਹਾਂਜੀ ਗਏ ਸੀ, ਅਸੀਂ ਚਾਰ ਜਾਣੇ ਹਾਂ ਫੈਮਲੀ ਚ ਚਾਰੋ ਜਣੇ ਗਏ ਸੀ, ਚਾਰ ਜਣੇ ਹੈਗੇ ਫੈਮਿਲੀ ਚ ਚਾਰ ਚਾਰੋਂ ਗਏ ਸੀ ਅਸੀਂ।
ਅੱਛਾ ਤੇ ਹੋਰ ਕੀ ਵੇਖਣ ਨੂੰ ਹੈਗਾ ਉੱਧਰ ਅੰਮ੍ਰਿਤਸਰ ਵਿੱਚ
ਚੱਲੇ ਆ ਵਾਲਾ ਬਾਗ ਹੈਗਾ, ਅਸੀਂ ਤਾਂ ਜਿ ਬਿਆਸ ਗਏ ਸੀ। ਓਧਰੋਂ ਫਿਰ ਜਲਿਆਂ ਵਾਲੇ ਬਾਗ ਵੀ ਗਏ ਸੀ, ਬਾਗਾ ਬੋਡਰ ਤੇ ਵੀ ਗਏ ਸੀ।
ਹੈ।
ਹਰਿਮੰਦਰ ਸਾਹਿਬ ਵੀ ਗਏ ਸੀ।
ਅੱਛਾ ਜੀ।
ਬਹੁਤ ਸੋਹਣਾ ਆ ਜਿਹਾ ਘੁੰਮਣ ਵਾਲੀ ਚੀਜ਼ ਵਧੀਆ ਹੈਗੀ ਹੈ ਜੀ। ਬਾਗਾ ਬੋਰਡਰ ਤੇ ਵੀ ਬਹੁਤ ਸੋਹਣਾ ਹੈਗਾ।
ਤੇ ਫੇਰ ਉੱਥੇ ਜਿਵੇਂ ਆਪਣੇ ਜਲ੍ਹਿਆਂਵੇ ਬਾਗ ਗਏ ਸੀ, ਉੱਥੇ ਕੋਈ ਹਿਸਟਰੀ ਵਗੈਰਾ ਦੱਸੀ ਉਹਨਾਂ ਨੇ।
ਨਹੀਂ ਜੀ ਉੱਥੇ ਨੀ ਦੱਸੀ ਇੰਨਾ ਟਾਈਮ ਹੈ ਨਹੀਂ ਸੀ ਅਸੀ ਤਾਂ ਛੇਤੀ, ਛੇਤੀ ਆ ਗਏ ਸੀ।
ਨਹੀਂ ਜੀ ਉਹਨਾਂ ਦੱਸੀ ਉੱਧਰ
ਅੱਛਾ ਜੀ।
ਹਾਂਜੀ।
ਕੀ ਪਤਾ ਪਹਿਲਾਂ ਜਿਵੇਂ ਦੱਸਦੇ ਹੁੰਦੇ ਸੀ ਨਾ ਨਾਲ ਦੀ ਨਾਲ ਇਥੇ ਇਹ ਹੋਇਆ ਹੈਗਾ ਇੱਥੇ ਉਹ ਹੋਇਆ।
ਦੱਸਦੇ ਸੀ, ਪਹਿਲਾਂ ਦੱਸਦੇ ਸੀ ਕਈ ਤਾਂ ਚੱਲ ਦੱਸਦੇ ਵੀ ਹੈਗੇ ਸੀ ਪਰ ਸ਼ਾਇਦ ਇੰਨਾ ਟਾਈਮ ਹੈ ਨਹੀ ਸੀ ਨਾ। ਫੇਰ ਅਸੀ ਤੇ ਦਿਨ ਦਿਨ ਚ ਗਏ ਸੀ ਦਿਨ ਚ ਮੁੜਨਾ ਵੀ ਹੁੰਦਾ।
ਅੱਛਾ ਜੀ।
ਹਾਂਜੀ।
ਹਮ। ਅਸੀਂ ਵੀ ਜਾ ਕੇ ਆਵਾਂਗੇ ਵੈਸੇ ਅਸੀਂ ਤਾਂ ਕਈ ਸਾਲ ਹੋ ਗਏ ਉਦੋਂ ਗਏ ਸੀਗੇ। ਹੁਣ ਨੀ ਗਈ ਜਿਵੇਂ ਤਾਂ ਹ
ਹੁਣ ਤਾਂ ਵਧੀਆ ਵੈਸੇ ਨਿਕਲੇਆ ਹੀ ਨਹੀਂ ਜਾਂਦਾ ਜਾਣਾ ਤਾਂ ਚਾਹੀਦਾ ਹੈਗਾ। ਸਾਲ ਚ ਇੱਕ ਵਾਰ ਤਾਂ ਕਿਤੇ ਜਾਣਾ ਹੀ ਚਾਹੀਦਾ ਹੈਗਾ।
ਹਾਂਜੀ।
ਬਸ ਘਰ ਦੀ ਜਿੰਮੇਵਾਰ ਐਵੇਂ ਹੈਗ ਐ ਕੇ ਜਾਇਆ ਹੀ ਨਹੀਂ ਜਾਂਦਾ।
ਅੱਛਾ।
ਹਾਂਜੀ।
ਹੋਰ ਹੋਰ ਬਸ ਵਧੀਆ ਜੀ। ਕੀ ਕਰੇ ਘੁੰਮੇ, ਘੁੰਮੇ ਕਿੱਧਰ ਘੁੰਮਣ ਜਾਵੇ ਮਹਿੰਗਾਈ ਇੰਨੀ ਹੋਈ ਪਈ ਏ।
ਮਹਿੰਗਾਈ ਤਾਂ ਹੈਗੀ ਤਾਂ ਵੀ ਵੱਧ ਵਧਾਉਂ ਜਾਦੇ ਹੈਗੇ ਆ ਘੁੰਮਣ ਖਾਤਰ ਤਾਂ ਵੇਖ
ਹਾਂ ਜਾਣ ਵਾਲੇ ਤਾਂ ਜਾਣਦੇ ਹੀ ਹੈਗੇ ਆ।
ਮਹਿੰਗਾਈ ਤਾਂ ਹੈਗੀ ਹੈ ਜੇ ਵਾਧੂ ਹੈਗੀ ਹੈ ਕੀ ਕਰੀਏ ਹੁਣ।
ਹਮ ਉਹੁਣੇ ਗਰਮੀ ਵੀ ਗਰਮੀ ਵੀ ਬਹੁਤ ਜ਼ਿਆਦਾ ਹੈਗੀ ਹੈ ਗਰਮੀ ਚ ਵੀ ਨਿਕਲਣ ਨੂੰ ਪਰੁਣ ਚੇਨ ਨੀ ਕਰਦਾ ਹੈਗਾ। ਥੋੜਾ ਠੰਡਾ ਜ ਮੌਸਮ ਹੋ ਜਾਣਾ ਫੇਰ ਤਾਂ ਐਵੇਂ ਵੀ ਚੱਲ
ਨਹੀਂ ਕੱਲ੍ਹ ਅੱਜ ਫੇਰ ਵੀ ਕੀ ਮੌਸਮ ਠੀਕ ਹੈ ਕੱਲ ਬਹੁ ਗਰਮੀ ਸੀ ਜਿਵੇਂ ਅੱਜ ਫੇਰ ਵੀ ਠੀਕ ਆ।
ਹਾਂਜੀ ਰਾਤ ਮੌਸਮ ਜ ਹੈਗਾ ਸੀ ਕਿਤੇ ਤਾਂ ਬਾਰਿਸ਼ ਆਈ ਹੈ ਹਵਾ ਜਿ ਠੰਡੀ ਜਿਹੀ ਚਲਦੀ ਸੀ।
ਹਾਂ ਕਹਿੰਦੇ ਇੱਕ ਦੋ ਦਿਨਾਂ ਵਿੱਚ ਆਪਣੀ ਮਤਲਬ ਕੋਈ ਬਾਰਿਸ਼ ਆਨ ਦੀ ਸੰਭਾਵਨਾ ਹੈਗੀ ਆ।
ਹਾਂਜੀ। ਹਾਂਜੀੇ ਤਾਂ ਵਧੀਆ ਹੈਗਾ ਕੁੱਝ ਗਰਮੀ ਘੱਟ ਜੇ।
ਇਹ ਤਾਂ ਹੈ ਹੀ ਹੈ ਜੀ।
ਹਾਂਜੀ।
ਹੋਰ ਕੋਈ ਜੀ।
ਹੋਰ ਬਸ ਠੀਕ ਹੈ ਜੀ ਵਧੀਆ ਜੀ।
ਅੱਛਾ ਤੇ ਇੱਧਰ ਆਪਣੀ ਸਿਹਤ ਸੇਵਾਵਾਂ ਸਹੀ ਮਿਲਦੀਆਂ ਹੈਗੀਆਂ ਇੱਧਰ।
ਹਾਂਜੀ ਵਧੀਆ ਮਿਲਦੀ ਹੈ ਜੀ।
ਅੱਛਾ ਪਿੰਡ ਵਿੱਚ ਬਣਿਆ ਹੋਇਆ ਹੋਸਪਿਟਲ?
ਹਾਂਜੀ। ਬਣਿਆ ਹੋਇਆ।
ਤੇ ਉਹ ਆਮ ਆਦਮੀ ਕਲੀਨਿਕ ਵਾਲੇ ਬਣਿਆ ਹੋਇਆ।
ਹਾਂਜੀ ਉਹ ਵੀ ਬਣਿਆ ਹੋਇਆ।
ਨਹੀਂ ਆਪਣੇ ਪਿੰਡ ਹੈਗਾ ਹੋਰ ਕੋਈ ਲਾਗੇ ਹੈਗਾ ਕੋਈ ਹੋਰ ਪਿੰਡ ਕੋਈ ਇੱਧਰ
ਪਿੰਡ ਚ ਹੀ ਹੈ।
ਅੱਛਾ ਜੀ ਫੇਰ ਸਾਰੀਆਂ ਸਿਹਤ ਸੇਵਾਵਾ ਮਿਲਦੀਆਂ ਹੈਗੀਆਂ ਤੁਹਾਨੂੰ।
ਹੋਰ ਮਿਲਦੀਆਂ ਮਿਲਦੀਆਂ ਹੈਗੀਆਂ ਜੀ ਜ਼ਿਆਦਾ ਤੁਹਾਨੂੰ ਪਤਾ ਹੈਗਾ ਜਾਂਦੇ ਹੈਗੇ ਆ ਤੇ ਜੋ ਪ੍ਰਾਈਵੇਟ ਡਾਕਟਰਾਂ ਕੋਲ ਹੀ ਜਾਂਦੇ ਹੈਗੇ ਆ ਉੱਥੇ ਪੈਸੇ ਲੱਗਦੇ ਨੇ। ਫੇਰ ਅਸਰ ਹੁੰਦੀਆਂ ਦਵਾਈਆਂ।
ਇਹ ਤਾਂ ਹੈ ਹੀ ਫੇਰ।
ਹ। ਹਾਂ ਉਹ ਦਵਾਈਆਂ ਅਸਰ ਹੁੰਦੀਆਂ ਬਾਕੀ ਕਹਿੰਦੇ ਫਰੀ ਵਾਲੀ ਕਿਹੜੀ ਦਵਾਈ ਹੈਗੀ ਹੈ ਇਹਨੇ ਤਾਂ ਅਸਰ ਹੀ ਨੀ। ਐਵੇਂ ਸੋਚ ਆਪਣਾ ਹਾਂ, ਜਾਂਦੀ ਤਾਂ ਹੈਗੀ ਏ। ਹੋਨ ਤਾਂ ਚਾਂਦੇ ਈ ਹੇਗੇ ਆ ਐਵੇਂ ਐ ਵੱਡੇ ਘਰਾਂ ਆਲੇ਼ ਫੈਦਾ ਖਾਂਦੇ ਹੇਗੇ ਏ, ਓ ਤਾਂ ਹਾਂ, ਓ ਤਾਂ ਐਵੇਂ ਕੈਂਦੇ ਆ ਦਵਾਈਆਂ ਬੋਤ ਵਦੀਆ ਹੂੰਦੀਐ।
ਨੀ, ਨੀ ਦਵਾਈ ਤਾਂ ਬੋਤ ਵਦੀਆ ਹੋਂਦੀ ਸਰਕਾਰੀ ਚ
ਹਾਂ, ਦਵਾਈ ਤ ਬੋਤ ਵਦੀਆ ਨ।
ਹਾਂਜੀ। ਹੋਰ ਜੀ।
ਹੂਂ, ਬੱਚੇ ਆਗੇ ਤੁਹਾਡੇ ਸੂਕੂਲ ਤੋਂ?
ਹਾਂਜੀ, ਹਾਂਜੀ ਸੂਕੂਲੋਂ ਆਗੇ ਬੱਚੇ। ਆਕੇ ਫੋਨ ਚੱਕ ਲੇਂਦੇ ਆ ਬਸ, ਆਂਦੇ ਈ ਫੋਨ।
ਬਸ ਆਹੀ ਹੁੰਦਾ।
ਜੇ ਆਦੇ ਫੋਨ ਚੱਕ ਲੈਂਦੇ ਹੈਗੇ ਬਸ ਫੋਨ ਵੇ ਖਣਾ ਫੇਰ ਇਹਨਾਂ ਨੇ ਰੋਟੀ ਚਾਹ ਪਾਣੀ ਖਾਣਾ ਹੁੰਦਾ ਇਹਨਾਂ ਨੇ
ਹਾਂਜੀ ਪਹਿਲਾਂ ਫੋਨ ਜ਼ਰੂਰੀ ਹੈਗਾ ਰੋਟੀ ਪਾਣੀ ਤਾਂ ਦਊ ਨਾ।
ਹੋਰ ਜੀ।
ਹੋਰ ਠੀਕ ਹੈ ਜੀ ਬਸ ਵਧੀਆ ਜੀ।
ਤੂਸੀ ਵੀ ਪਢਾਈ, ਭੂੜੂਈ ਨਾਲ਼ ਕਰਦੇ ਓ ਨੀ ਕਰਦੇ ਜਿਵੇਂ ਸਟੱਡੀ ਵਗੈਰਾ, ਨਹੀ ਕਰਦੇ।
ਨਹੀਂ ਜੀ।
ਅੱਛ।
ਬਸ- ਘਰ, ਘਰ ਦਾ ਈ ਚੱਲਦੈ ਹੇਗੈ। ਕੋਈ ਖੇਤ ਦਾ ਕਰਾਤਾ- ਬਸ ਕਰਤਾ।
ਪੜੇਆ ਨੀ ਜਾਂਦਾ ਘਾਰਦੇ ਕੰਮ ਏਨੇ ਬਥੇਰੇ ਹੋ ਜਾਂਦੇ ਆ।
ਹਾਂਜੀ।
ਹੋਨ ਤਾਂ ਜਵਾਕਾਂ ਨੂੰ ਪੜਾ ਲਈਏ ਕੋਈ
ਹਾਂ, ਹੋਈ ਜਾਂਦੀ ਏ ਜੀ ਏ ਤਾਂ।
ਜਵਾਕਾਂ ਤੇ ਈ ਹੇਗੀ ਏ ਉਮੀਦ।
ਬਸ ਐਵੀ ਏ ਜਵਾਕਾਂ ਤੇ ਈ ਏ ਸਈ ਗੱਲ ਆ। ਏਨਾਂ ਨੂੰ ਵੀ ਜੇ਼ਆਦਾ ਨੀ ਸ੍ਹੋਲ ਦੇਣੀ ਚਈਦੀ ਆ ਏਨਾਂ ਨੂੰ ਸਮਜਣਾ ਚਈਦਾ ਹੈਗਾ ਹੁਣ ਆਪਾਂ ਜਾ਼ਦਾ ਸੋਲ ਦਿੰਨੇ ਆਂ ਤੇ ਅੱਗੇ ਏਨਾ ਨੂੰ ਪਤਾ ਨੀ ਹੋਣ ਆਬੀ, ਪੈਸੇ ਦੀ ਕੀ ਏਨਾਂ ਨੂੰ ਏਹਮੀਅਤ ਹੇਗੀ ਆ ਏਨਾਂ ਨੂੰ ਅਪਣਾ ਦੱਸ ਜ਼ਰੂਰੀ ਹੇਗੀ ਆ ਬੱਚੇਆਂ ਨੂੰ।
ਹਾਂਜੀ।
ਏ ਤਾਂ ਹੱਲੇ ਸਮਝਦੇ ਨੀ ਹੇਗੇ, ਕਈਦਾ ਤਾ ਬਥੇਰਾ ਹੈਗਾ ਪਰ, ਜੇੜੀ ਚੀਜ ਚਾਈਦੀ ਐ ਤੇ ਓ ਚਾਈਦੀ ਐ, ਨਈ ਸਮਜਦੇ।
ਕਿੰਨੇ ਸਾਲ ਦਾ ਐ ਅਪਣਾ, ਬੇਟਾ?
ਮੇਰਾ ਬੇਟਾ ਸੱਤ, ਸਾੱਤ ਸਾਲ ਦਾ ਏ ਜੀ।
ਅੱਛਾ ਜੀ, ਬੇਟਾ-ਬੇਟੀ ਏਕ ਏਕ ਤੁਆਡੇ? ਇੱਕ ਬੇਟਾ-ਬੇਟਾ ਈ ਹੇਗਾ ਕੇ ਇੱਕ? ਅੱਛਾ ਜੀ , ਫੇਰ ਛੋਟਾ ਈ ਹੇਗਾ ਅਜੇ ਹੇਂ।
ਹਾਂਜੀ, ਛੋਟਾ ਈ ਹੇਗਾ ਹੱਲੇ ਤਾਂ। ਤੋਡੇ ਬੱਚੇ, ਵੱਡੇ ਹੇਗੇ ਆ?
ਹਾਂਜੀ, ਮੇਰੀ ਗੂੜੀਆ ਇੱਕ ਪੜਦੀ ਹੇਗੀ ਏ ਜੀ। ਬਾਰਵੀਂ ਪਾਸ ਕਰ ਲੀ ਅਗੇ ਬੀ ਏ ਕਰਦੀ ਹੇਗੀ ਏ, ਛੋਟੀ ਗੁੜੀਆ ਏ ਜੀ ਓ ਟੈਂਥ ਕਲਾਸ ਪੜ੍ਹਦੀ ਹੈਗੀ ਆ ਸਰਕਾਰੀ ਚ ਹੈਗੀ ਉਹ ਵੀ
ਅੱਛਾ ਜੀ
ਹਾਂਜੀ
ਚਲੋ ਵਧੀਆ ਏ ਜੀ
ਪਹਿਲਾਂ ਉਹ ਪ੍ਰਵੇਟ ਲਾਇਆ ਸੀ ਪ੍ਰਾਈਵੇਟ ਜ ਸਕੂਲਾਂ ਚ ਫੀਸਾਂ ਬਹੁਤ ਹੈਗੀਆਂ ਇੰਨੀਆਂ ਪੂਰੀਆਂ ਨਹੀਂ ਹੁੰਦੀਆਂ ਸੀ।
ਹਾਂਜੀ ਫੀਸਾਂ ਤਾਂ ਮਹ ਉਹ ਤਾਂ ਹੀ ਤਾਂ ਹੈਗੀਆਂ ਮਹਿੰਗਾਈ ਬਹੁਤ ਹੈਗੀ ਆ
ਹਾਂਜੀੇ ਫੀਸਾਂ ਬਹੁਤ ਹੈਗੀਆਂ ਬੱਚਿਆਂ ਦੀ ਪੂਰੀਆਂ ਨਹੀਂ ਹੁੰਦੇ।
ਨਹੀਂ ਹੁੰਂਦੀਆਂ ਸਹੀ ਗੱਲ ਏ ਜੀ।
ਹਾਂਜੀ ਇਨੀਆਂ ਕਿਤਾਬਾਂ ਮਹਿੰਗੀਆਂ
ਸਮਝਦੇ ਨੀ ਹੈਗੇ ਵੀ ਐਨੀ ਫੀਸ ਭਰ ਕੇ ਤੇ ਸਾਨੂੰ ਇੰਨਾ ਔਖਾ ਪੜ੍ਹਾਉਂਦੇ ਹੈਗੇ ਆ
ਨੌ ਕਲਾਸਾਂ ਉੱਥੇ ਕਰਾ ਕਰਾ ਕੇ ਪ੍ਰਾਈਵੇਟ ਹੁਣ ਫਿਰ ਟੈਂਥ ਚ ਸਰਕਾਰੀ ਚ ਲਾ ਤਾ
ਹਾਂਜੀ, ਚਲੋ ਵਧੀਆ ਸਰਕਾਰੀ ਚ ਕਿਹੜੀ ਪੜਾਈ ਨੀ ਹੁੰਦੀ।
ਹਾਂ, ਹੁੰਦੀ ਏ